ਜੀ ਭੈਣਜੀ।
ਸ ਸਤਿ ਸ੍ਰੀ ਕਾਲ ਜੀ ਆ।
ਹੂੰ, ਹੋਰ ਕੀ ਹਾਲ ਚਾਲ ਨੇ ਤੁਹਾਡੇ।
ਸਾ ਸਭ ਵਧੀਆ ਤੁਹਾਡਾ।
ਹਾਂਜੀ ਇੱਥੇ ਵੀ ਸਭ ਵਧੀਆ -ਵਧੀਆ ਅੱਜ ਕੱਲ ਜੇ ਪਰਪਲ ਮਤਲਬ ਬਹੁਤ ਪੋਲਿਊਸ਼ਨ ਵੱਧ ਗਿਆ ਮੈਂ ਤੇ ਬਹੁਤ ਪਰੇਸ਼ਾਨ ਹੋ ਗਈ ਆ ਭੈਣਜੀ। ਮੈਂ ਜਿਵੇਂ ਬਾਹਰ ਜਾ ਜਾਈਏ ਤੇ ਮੂੰਹ ਆਪਣਾ ਢੱਕ ਕੇ ਜਾਂਣੇ ਆ। ਮਲਬ ਐਥੇ ਇੰਨੀਆਂ ਗੱਡੀਆਂ ਹੋ ਗਈਆਂ ਨੇ, ਇੰਨੀਆਂ ਬੱਸਿਸ ਇੰਨੀਆਂ ਕਾਰਾਂ ਜੀਦੇ ਕਰਕੇ ਮਤਲਬ ਕਿ ਪੂਰਾ ਰਕ ਧੂਲ- ਧੂਲ ਈ ਰਹਿ ਦੀ ਏ, ਤੁਹਾਡੇ ਉੱਧਰ ਕੀ ਹਾਲ ਹੈਗਾ ਪੋਲਿਊਸ਼ਨ ਦਾ।
ਬਹੁਤ ਈ ਜ਼ਿਆਦਾ। ਸਹੁੰ ਲੱਗੇ ਇੰਨਾ ਜ਼ਿਆਦਾ ਹੁੰਦਾ ਕਿ ਬਸ। ਬੱਚੇ ਵੀ ਪਰੇ ਪਰੇਸ਼ਨ ਅਸੀਂ ਆਪ ਵੀ ਹੁੰਦੇ ਵੱਡੇ ਵੀ ਹੁੰਨੇ ਆ, ਬੱਚੇ ਵੀ ਹੁੰਦੇ ਨੇ ਬਾਹਰ ਏਨੀ ਧੂਲ ਮਿੱਟੀ ਹੈਗੀ ਏ, ਹਾਂ ਇੱਕ ਦੇਖੋ ਜੀ ਪਾਣੀ ਤਾਂ ਸਾਫ਼ ਨੀਂ ਦਿਸਦਾ। ਆਪੀ ਨੂੰ ਹਾਂ ਤੁਸੀ ਜਾਨਦੇ ਈ‌ ਓ। ਆ ਗੱਡੀਆਂ ਦੇ ਕਰਕੇ ਇੰਨਾ ਜਾਦਾ ਅਸਰ ਹੋ ਗਿਆ ਐ। ਚੱਲ ਗੱਡੀਆਂ ਚੱਲਦੀਆਂ ਨੇ ਬੱਸਿਸ ਚੱਲ ਰਈਆਂ ਨੇ ਤੁਸੀਂ ਦੇਖ ਈ ਰਏ ਓਂ ਧੂੰਆਂ ਉੱਡਦਾ। ਬੋਤ ਜੈਸੇ ਬਹੋਤ ਹੋਤਾ ਸਿਸਟਮ ਹੋ ਗਏ ਕੇ ਬੋਤ ਜਾਦਾ ਪੋਲਿਊਸ਼ਨ ਹੋ ਗੇਆ ਏਨਾ ਜਾਦਾ ਦਿੱਕਤ ਔਂਦੀ ਏ।
ਹਾਂਜੀ ਇੱਕ ਤੇ ਸਾਡੇ ਏਰੀਆ ਚ ਹਾਂ-ਹਾਂ।
ਇਕ ਹੁੰਦੇ ਚ ਗੋਲ-ਗੋਲ
ਏਰੀਆ ਚ ਏਨੇ ਘੱਟ ਪੇੜ ਹੋ ਗਏ ਨੇ ਤੇ ਜਿਦੇ ਕਰਕੇ ਸ ਮਤਲਬ ਇੱਕਦਮ ਫਰੈਸ਼ ਏਅਰ ਆਂਦੀ ਹੀ ਨਈਂ ਐ।
ਤੇ ਓਸੇ ਗੱਲ ਚ ਤਾਂ ਏ ਹਰ ਜਗਾ ਤੇ ਪ੍ਰੋਬਲਮ ਹੋ ਗਈ ਏਦੇ ਚ। ਤੇ ਹਰ ਜਗ੍ਹਾ ਕੱਟ ਦੇ ਰਏ ਨੇ, ਪੇੜ ਈ ਕੱਟ ਦੇਨਗੇ ਤੇ ਫਿਰ ਬੰਦਾ ਕੀ ਕਰੇਗਾ ਏ ਨਈਂ ਕੇ ਪੇੜ ਲਗਾਨੇ ਚਾਈਦੇ ਨੇ ਕੱਟਨੇ ਨੀ ਚਾਈਦੇ ਨੇ ਲੋਕੀ ਪਤਾ ਨੀ ਕਿਉਂ ਕੱਟ ਦਿੰਦੇ ਨੇ ਕੀ ਪੋਲਿਊਸ਼ਨ ਵਾਸਤੇ ਪ੍ਰੋਬਲਮ ਹੋ ਰਈ ਐ। ਬੰਦਾ ਸਾਹ ਕਿੱਦਾਂ ਲਏਗਾ, ਜਦੋਂ ਤੁਸੀਂ ਪੇੜ ਈ ਸਾਰੇ ਕੱਟ ਦਓਗੇ।
ਹਾਂਜੀ, ਸਬ ਦੇ ਘਰੇ ਏਸੀ ਲੱਗੇ ਹੋਏ ਨੇ, ਹੁਨ ਏਸੀ ਤੋ ਜੋ ਗਰਮ ਹਵਾ ਨਿਕਲਦੀ ਐ, ਓਦੇ ਨਾਲ ਪੂਰਾ-ਪੂਰਾ ਐ ਸਾਡਾ ਜਿੰਨਾ ਵੀ ਵਾਤਾ ਵਾਤਾਵਰਨ ਐ ਸਭ ਪੂਰਾ ਇੱਕਦਮ ਈ ਗਰਮ ਹੋ ਗਿਆ ਐ, ਮਤਲਬ ਜਦ ਬਾਰਿਸ਼ ਹੁੰਦੀ ਐ ਤਾਂ ਹਲਕਾ ਠੀਕ ਹੋ ਜਾਂਦਾ ਐਸ ਵਾਰ ਤੇ ਬਾਰਿਸ਼ ਵੀ ਬੜੀ ਛੇ ਤੀ ਆ ਗਈ, ਕਿਓਂਕਿ ਅ ਹੁਨ ਏਨਾ ਜਾਦਾ ਗਰਮ ਤਾਪਮਾਨ ਹੋ ਰਿਆ ਏਨਾ ਗਰਮ ਹੋ ਰਿਆ ਸੀ, ਚਾਲੀ ਡਿ ਡਿਗਰੀ ਤੋਂ ਉੱਤੇ ਜਾ ਰਿਆ ਸੀ ਤੇ ਬਾਰਿਸ਼ ਤੇ ਹੋਨੀ ਈ ਸੀ ਹੁਨ, ਹੁਨ ਐਨੀ ਬਾਰਿਸ਼ ਹੁੰਦੀ ਐ ਏਨੀ ਬਾਰਿਸ਼ ਹੁੰਦੀ ਐ ਕੇ ਫਿਰ ਓ ਪਾਨੀ ਵੀ ਸਾਡਾ ਐਨਾ ਭਰ ਜਾਂਦਾ। ਮਤਲਬ ਕੋਈ ਵੀ ਸਿਸਟਮ ਈ ਨੀ ਹੋ ਗੇਆ ਪੋਲਿਊਸ਼ਨ ਦੇ ਕਰਕੇ ਗਲੋਬਲ ਵਾਰਮਿੰਗ ਦੇ ਕਰਕੇ ਸਬ ਐਨਾ ਜਾਦਾ ਓ ਪੁੱਠਾ ਸਿੱਧਾ ਹੋ ਗੇਆ ਕਦੀ ਵੀ ਗਰਮੀ ਹੋ ਜਾਂਦੀ ਐ, ਕਦੀ ਵੀ ਠੰਡੀ ਹੋ ਜਾਂਦੀ ਐ।
ਨਈ ਹੁੰਦੀ ਪੈਲੀ ਗੱਲ ਤੇ ਠੀਕ ਐ, ਹੁਨ ਐਤਕੀ ਕਾਨਪੁਰ ਤੇ ਇੰਨੀ ਜਾਦਾ ਬਰਸਾਤ ਹੋ ਰਈ ਐ, ਪਰ ਓ ਸਮਝ ਲਓ ਕੀ ਬਹੋਤ ਜ਼ਿਆਦਾ ਦਿੱਕਤ ਹੋ ਰਈ ਐ, ਪਾਨੀ ਵੀ ਭਰਦਾ ਪਿਆ ਐ, ਦਿੱਕਤ ਹੋ ਰਈ ਐ ਇੰਨੀ ਜਾਦਾ, ਫਿਰ ਬਹੋਤ ਦਿਕ ਪ੍ਰੋਬਲਮ ਹੋ ਰਈ ਐ।
ਹਾਂਜੀ, ਪਰ ਐ ਹੈ ਕੇ ਚਲੋ ਮੌਸਮ ਥੋੜ੍ਹਾ ਠੰਡਾ ਹੋ ਜਾਂਦਾ ਪਰ ਓਸ ਉਸ ਤੋ ਬਾਦ ਹੁੰਮਸ ਹੋ ਜਾਂਦੀ ਐ।
ਦੋ ਦਿਨ ਬਹੁ ਵਦੀਆ ਮੌਸਮ ਸੀ ਮੈਂ ਦੱਸਦੀ ਆਂ ਦੋ ਦਿਨ ਸਾਡੇ ਤੇ ਮੋਸਮ ਏਨਾ ਵਦੀਆ ਸੀ, ਓ ਅੱਜ ਇਕਦਮ ਨਾਲ ਧੁੱਪ ਨਿਕਲ ਗਈ ਐ ਇੰਨਾ ਜਾ ਜਾਦਾ ਹੁੰਮਸ ਹੋ ਗਈ ਸੀ, ਸੁਬਾਅ ਮੈਂ ਏਸੀ ਚਲਾਨਾ ਤੇ ਦੋ ਦਿਨ ਅਸੀਂ ਏਸੀ ਵੀ ਨਈ ਚਲਾਏਆ, ਹੁਨ ਏਸੀ ਚਲਾਏਆ ਏ ਹੁਨ ਫੇਰ ਜੇ ਹੁਨ ਮੋਸਮ ਫਿਰ ਦੁਬਾਰਾ ਚੇਂਜ ਹੋ ਗਏ ਇਕਦਮ ਮਨਾਲੀ।
ਹਾਂਜੀ, ਜਿਵੇਂ ਈ ਆਪਾਂ ਬਾਰ ਜਾਂਨੇ ਆਂ ਓਦਾਂ ਹੀ ਸਾਨੂੰ ਏਨਾ ਜਾਦਾ ਪੋਲਿਊਸ਼ਨ ਏਨੀ ਜਾਦੀ ਐਨਾ ਜਾਦਾ ਗੱਡੀਆਂ ਦੀ ਆਵਾਜ਼, ਟ੍ਰੈਫਿਕ ਇੰਨੀ ਭੀੜ ਭੜੱਕਾ ਵਿੱਖਦਾ ਐ। ਮਤਲਬ ਕੀ ਸਾਨੂੰ ਅਗਰ ਕਿਤੇ ਦੂਰ ਜਾਨਾ ਹੋਏ, ਤੇ ਏਨਾ ਜਾਦਾ ਮੁਸ਼ਕ ਮੁਸ਼ਕਿਲ ਹੋ ਜਾਂਦਾ ਬੱਸ ਤੇ ਅਗਰ ਬੱਸ ਤੇ ਜਾਨਾ ਹੋਏ ਏਨਾ ਜਾਦਾ ਮੁਸ਼ਕਿਲ ਹੋ ਜਾਂਦਾ ਏ ਇਕ ਤੇ ਇ ਏਨਾ ਲੇਟ ਹੋ ਜਾਂਦਾ ਟਰੈ ਫਿਕ ਦੇ ਵਿੱਚ ਫਸ ਜਾਨ ਕਦੇ ਕਓ ਡੇਢ-ਡੇਢ ਘੰਟਾ ਟ੍ਰੈਫਿਕ ਵਿੱਚ ਫਸੇ ਰਓ। ਔਰ ਓਥੇ ਸਾਅ ਲੈਨਾ ਏਨਾ ਮੁਸ਼ਕਿਲ ਉਤੋਂ ਏਨੀ ਗਰਮੀ, ਸਾਂਅ ਨੀ ਆ ਰਿਆ ਹੁੰਦਾ ਏਨੀ ਮਿੱ ਟੀ ਏਨਾ ਘੱਟਾ ਹੁੰਦਾ ਐ।
ਬਹੁਤ ਜ਼ਿਆਦਾ ਦਿੱਕਤ ਹੈਗੀ ਕਿਤੇ ਜਾ ਰਹੀਏ ਨਾ ਕਿ ਕੁਝ ਚੀਜ਼ਾਂ ਕਰਨਾ ਚਾਹੀਦਾ ਐ। ਪੇੜ ਲਗਾਣੇ ਚਾਹੀਦੇ ਨੇ।
ਸਭ ਨੂੰ ਆਪਣੇ -ਆਪਣੇ ਇਲਾਕੇ 'ਚ ਫਿਰ ਪੇੜ ਈ ਲਗਾਣੇ ਚਾਹੀਦੇ ਨੇ। ਅਗਰ ਮੰਨ ਲਓ, ਜਿਵੇਂ ਆਪਾਂ ਮੇਨ ਰੋਡ ਦੇ ਸਾਡੇ ਅਗਲ- ਬਗਲ ਪੇੜ ਹੋਣਗੇ ਤੇ ਅ ਅਗਰ ਸਾਨੂੰ ਪਹਿਲੀ ਗੱਲ ਤੇ ਛਾਂ ਮਿਲੇਗੀ। ਗਰਮੀ ਨਹੀਂ ਹੋਏਗੀ ਇੰਨੀ ਜ਼ਿਆਦਾ, ਫਿਰ ਉਸ ਤੋਂ ਬਾਅਦ ਜੋ ਪੈਦਲ ਚੱਲਦੇ ਨੇ ਯਾਤਰੀ ਉਹਨਾਂ ਨੂੰ ਵੀ ਸਹੀ ਰਹੇਗਾ। ਅਗਰ ਮੰਨ ਲਓ ਦੋ ਮਿੰਟ ਬੱਚਾ, ਬੰਦਾ ਪੇੜ ਦੇ ਥੱਲੇ ਖੜਾ ਹੋ ਜਾਏਗਾ। ਅਤੇ ਇਹਦੇ ਕਰਕੇ ਸਾ ਬਾਰਿਸ਼ ਦਾ ਵੀ ਪੂਰਾ ਬੈਲੇੈਂਸ ਹੋ ਰਹਿੰਦੀ ਐ ਨਈ ਤੇ ਕਿਤੇ ਬਾਰਿਸ਼ ਜ਼ਿਆਦਾ ਆਂਦੀ ਕਿਤੇ ਬਾਰਿਸ਼ ਕਰ ਘੱਟ ਆਂਦੀ ਕਦੇ ਪੂਰੀ ਫਸਲਾਂ ਖ਼ਰਾਬ ਹੋ ਜਾਂਦੀਆਂ ਨੇ ਕਿਸਾਨ ਦੀਆਂ, ਕਦੇ ਤਾਂ ਹੀ ਇੰਨੀ ਮਹਿੰਗਾਈ ਵੱਧ ਜਾਂਦੀ ਐ।
ਸਹੀ ਕਹਿ ਰਹੇ ਓ, ਸਹੀ ਕਹਿ ਰਹੇ ਓ ਕੀ ਕੀਤਾ ਜਾਏ ਮਜਬੂਰ ਹੋ ਜਾਦਾ ਫਿਰ ਬੰਦਾ ਵੀ। ਬਹੁਤ ਨੁਕਸਾਨ ਹੁੰਦਾ ਜਦੋਂ ਬਰਸਾਤਾਂ ਜ਼ਿਆਦਾ ਵੀ ਹੋ ਜਾਣ ਉਹ ਵੀ ਨੁਕਸ ਨੁਕਸਾਨ ਦਿੰਦੀਆਂ ਨੇ ਨਾ ਹੋਣ ਤਾਂ ਵੀ ਨੁਕਸਾਨ ਐਂ।
ਤੇ ਓਲੇ ਗਿਰਨ ਲੱਗ ਜਾਂਦੇ ਨੇ ਇੰਨੀ ਠੰਡ ਕਰਕੇ ਉਹਦੇ ਨਾਲ ਤੇ ਜੋ ਖੜੀ ਫਸਲ ਹੁੰਦੀ ਐ, ਹੁਣ ਪੱਕੀ ਫਸਲ ਐ ਮੰਨ ਲਓ ਪੂਰੀ ਬਰਬਾਦ ਹੋ ਜਾਂਦੀ ਐ। ਫਿਰ ਜਦ ਮਾਰਚ ਵਿੱਚ ਜਾਂ ਅਪ੍ਰੈਲ ਵਿੱਚ ਕਦੀ ਬਾਰਿਸ਼ ਇੰਨੀ ਹੋ ਜਾਂਦੀ ਐ ਕਿ ਬਾੜ ਆ ਜਾਂਦੀ ਐ। ਕਿਤੇ -ਕਿਤੇ ਤੇ ਇੰਨੀ ਬਾੜ ਆ ਜਾਂਦੀ ਐ ਕਿ ਮਤਲਬ ਇੰਨਾ ਜ਼ਿਆਦਾ ਬਰਬਾਦੀ ਹੋ ਜਾਂਦੀ ਐ।
ਹੁਣ ਤੁਸੀਂ ਅੱਖਾਂ ਤੋਂ ਈ ਦੇਖ ਲੋ ਹੁਣਾ ਸੂਰਤ ਤੇ ਤੁਸੀਂ ਦੇਖਿਆ ਹੋਏਗਾ ਕੀ ਹਾਲ ਹੋਇਆ ਏ। ਕਿੰਨੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਐ, ਕਿੰਨੀ ਜਾ ਇੰਨੀ ਬਰਸਾਤ ਹੋ ਗਈ ਕਿ ਜੋ ਕੰਮ ਛੜੇ ਪਰੇਸ਼ਾਨ ਗਏਨੇ ਆਪਣੇ ਘਰ ਤੋਂ ਈ ਬੰਦਾ ਆਪਣੇ ਘਰ ਛੱਡ ਕੇ ਜਾਣੇ ਪੈ ਗਏ ਨੇ ਲੋਕਾਂ ਨੂੰ ਦੇਖ ਰਹੇ ਹੋ, ਕੰਮ ਲੋਕਾਂ ਦਾ ਅੰਡਰਗਰਾਉਂਡ ਇੰਨਾ ਪਾਣੀ ਹੋਗਿਆ, ਲੋਕਾਂ ਦਾ ਕੰਮ ਖਰਾਬ ਹੋਇਆ ਕਿਨਾ ਉਹਨਾਂ ਵਿਚ ਲੋਕਾਂ ਦੇ ਮਾਲ ਖ਼ਰਾਬ ਹੋ ਗਿਆ ਇਹ ਵੀ ਕੀ ਐ, ਪੇੜ ਕੱਟ ਰਹੇ ਨੇ- ਕੁਦਰਤੀ ਬੰਦਾ ਦੇਖੋ ਇਹ ਸਭ ਹੋ ਰਿਹਾ ਵ
ਏਸੀ ਲਗਾ ਰਹੇ ਨੇ ਉਹ ਏਸੀ ਤੋਂ ਗਰਮ ਹਵਾ ਨਿਕਲਦੀ ਏ- ਤੇ ਹੋਰ ਜਿਆਦਾ ਪ੍ਰ ਪ੍ਰੋਬਲਮ ਹੋ ਜਾਂਦੀ ਐ।
ਪਹਿਲੇ ਦੇ ਤੁਸੀਂ ਦੇਖਿਆ, ਪਹਿਲੇ ਤੁਸੀਂ ਦੇਖਿਆ ਕਿ ਪੇੜ ਸੀ ਠੀਕ ਐ ਬਹੁਤ ਲੋਟ ਪਿੰਡੇ ਚ ਪੇੜ ਸੀ ਠੀਕ ਐ ਲੋਕੀ ਬਿਮਾਰ ਨਹੀਂ ਪੈਂਦੇ ਸੀ। ਹੁਣ ਤੁਸੀਂ ਦੇਖੋ ਲੋਕ ਕਿੰਨਾ ਬਿਮਾਰ ਪੈਂਦੇ ਨੇ ਛੋਟੇ -ਛੋਟੇ ਬੱਚਿਆਂ ਨੂੰ ਵੀ ਸਾਹ ਲੈਣ ਦੀ ਪ੍ਰੋਬਲਮ ਹੋ ਜਾਂਦੀ ਐ, ਵੱਡਿਆਂ ਨੂੰ ਤਾਂ ਚਲੋ ਇਹੀ ਏ ਪ੍ਰੋਬਲਮ ਹੋਈ ਜਾਂਦੀ ਐ, ਛੋਟੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ ਤੁਸੀਂ ਦੇਖਿਆ ਪਹਿਲੇ ਪੇੜ ਸੀ ਖਾਣਾ ਪਹਿਲੇ ਪੇੜ ਸੀ ਖਾਣਾ ਸਾਫ਼ ਸੁਥਰਾ ਸੀ ਹੁਣ ਕੀ ਹਰ ਚੀਜ਼ ਦੀ ਮਿਲਾਵਟ ਵੀ ਹੈਗੀ ਐ, ਪੇੜ- ਪੌਦੇ ਰਹੇ ਨਹੀਂ ਨੇ ਉਹਦੇ ਨਾਲ ਕੀ ਏ ਬੱਚੇ ਬਿਮਾਰ ਹੋ ਰਹੇ। ਵੱਡੇ ਬਿਮਾਰ ਹੋ ਰਏ ਨੇ ਅੱਜਕਲ
ਹਾਂਜੀ, ਬਾਹਰ ਦਾ ਖਾਣ 'ਚ ਏ ਤੇ ਸਭ ਉਹਦੇ ਉਤੇ ਮਿੱਟੀ ਪਈ ਰਹਦੀ ਐ, ਅਗਰ ਬਾਹਰ ਕੁੱਝ ਬਣ ਕੇ ਥੋੜੀ ਦੇਰ ਵੀ ਰੱਖਿਆ ਹੋਏ ਨਾ ਤੇ ਸਾਨੂੰ ਤਾਂ ਦਿਖਦੀ ਨਹੀਂ ਉਹ ਮਿੱਟੀ, ਪਰ ਉਹਦੇ 'ਤੇ ਇੰਨੀ ਮਿੱਟੀ ਇੰਨੇ ਜਮਸ ਆ ਜਾਂਦੇ ਨੇ ਪੋਲਿਊਸ਼ਨ ਜੋ ਹਵਾ ਵਿੱਚ ਆਉਂਦੇ ਨੇ ਜ਼ਹਿਰੀਲ ਚ ਸਾਡੀ ਗੱਡੀਆਂ ਚੋਂ ਨਿਕਲਦੇ ਨੇ ਉਹ ਇੰਨੇ ਜ਼ਿਆਦਾ ਪੋਲਿਊਸ਼ਨ ਵਾਲੇ ਹੁੰਦੇ ਨੇ ਇੰਨੇ ਜ਼ਿਆਦਾ ਹਾਰਮਫੁੱਲ ਹੁੰਦੇ ਨੇ ਮਤਲਬ ਜ਼ਹਿਰੀ ਹੁੰਦੇ ਨੇ ਇੱਕ ਟਾਈਪ ਦੇ ਅਗਰ ਬੰਦਾ ਪੂਰੇ ਸਮੇ ਉਸ ਮਾਹੌਲ 'ਚ ਈ ਰਹੇਗਾ ਨਾ ਬਾਹਰ- ਤੇ ਉਹਨੂੰ ਤਾਂ ਸਾਹ ਦੀ ਪ੍ਰੋਬਲਮ ਹੋਣੀ -ਹੋਣੀ ਐ।
ਬਹੁਤ ਦਿੱਕਤ ਹੁੰਦੀਆਂ ਬੱਚਿਆਂ ਵਾਸਤੇ ਖਾਸ ਕਰਕੇ ਬੱਚਿਆਂ ਨੂੰ ਅਸੀਂ ਜਿੰਨਾ ਹੋ 'ਤੇ ਸੇਫ ਵੀ ਕਿੰਨਾ ਕਰ ਲਵਾਂ? ਸਕੂਲ ਛੱਡਨਾ ਈ ਛੱਡਨੈ, ਕੋਚਿੰਗਾਂ ਛੱਡਨੀਆਂ ਈ ਛੱਡਨੀਐ ਬੱਚਿਆਂ ਨੂੰ। ਪਰ ਏਅ ਐ ਨਾ ਕਿ ਪ੍ਰੋਬਲਮ ਹੋ ਜਾਂਦੀ ਬਟ ਬਚਿਆਂ ਕਰਕੇ ਵੀ ਵੱਡਿਆਂ ਨੂੰ ਤਾਂ ਹੈ ਈ ਏ। ਪੇੜ ਨਈ ਕੱਟਨੇ ਚਾਈਦੇ, ਬੋਤ ਜਾਦਾ ਪੇੜ ਕੱਟ ਰੇ ਨੇ, ਉਦੇ ਕਰਕੇ ਬੋਤ ਚੀਜ਼ਾਂ ਦਾ ਨੁਕਸਾਨ ਹੋ ਰੇਆ ਏ।
ਹਾਂਜੀ, ਪਰ ਪੇੜ ਲਾ ਕੀ ਕਰੀਏ? ਸਾ ਪੈਲਾ ਤਾਂ ਖਾਲੀ ਜ਼ਮੀਨਾਂ ਵੀ ਹੁੰਦੀਆਂ ਸੀਗੀਆਂ, ਜਗ੍ਹਾ ਵੀ ਹੁੰਦੀ ਸੀ। ਪੇੜ ਲਗਾਨ ਵਾਸਤੇ ਹੁਨ 'ਤੇ ਸਾਡੀਆਂ ਗਲੀਆਂ ਈ ਪੱਕੀਆਂ ਨੇ, ਸਾਡੇ ਘਰ ਪੱਕੇ ਨੇ, ਕਿਆਰੀਆਂ ਵਿੱਚ ਕਿੰਨੇ ਹੀ ਪੇੜ ਲੱਗ ਜਾਨਗੇ, ਗਮਲੇ ਵਿੱਚ ਕਿੰਨੇ ਪੇੜ ਲੱਗ ਜਾਨਗੇ?
ਹਦ ਏ ਯਾਰ, ਇਹ ਰੀਜ਼ਨ ਨਈ ਹੈ ਰੈਅ ਗਏ, ਕਿੰਨੇ ਕੁ ਬੰਦਾ ਪੇੜ ਲਾ ਲਏਗਾ? ਅਸੀਂ ਅਪਨੇ ਘਰ ਜਿੰਨੀ ਕੋਸ਼ਿਸ਼ ਚਰਨ ਮਦਿੰਰ ਲਗਾ ਵੀ ਲਵਾਂਗੇ, ਪਰ ਏਅ ਬਾਹਰ ਲੱਗਨੇ ਵੀ ਤੇ ਜ਼ਰੂਰੀ ਨੇ।
ਬਾਹਰ 'ਤੇ ਸਰਕਾਰ ਈ ਲਗਵਾ ਦਿੰਦੀ ਏ। ਲਗਾਨ ਨੂੰ ਲਗਾ ਵੀ ਸਕਦੇ ਆ ਆਪਾਂ, ਪਰ ਜਦ ਤੱਕ ਸਰਕਾਰ ਸਮ ਜ਼ਮੀਨ ਤੇ ਦੇਖ ਈ ਚਲੋ, ਐੱਥੇ ਪੇੜ ਲਗਾਨੇ ਨੇ ਸਰਕਾਰ 'ਤੇ ਜ਼ਮੀਨ ਨਾਲ ਲੈ। ਯਾਰ ਏ ਬੇਚਦੀ ਐ, ਵੱਡੇ-ਵੱਡੇ ਲੋਕਾਂ ਨੂੰ, ਉਨਾਂ ਨੇ ਤੇ ਵੱਡੇ-ਵੱਡੇ ਮੋਲ ਬਨਾਨੇ ਨੇ। ਉਨਾਂ ਨੇ ਹਰ ਜਗ੍ਹਾ ਏ, ਸੀ, ਲਗਾਨੇ ਨੇ, ਕਿਉਂਕਿ ਜਦ ਤੋਂ ਐੰਨਾ ਬਿਜ਼ਨਸ ਵੱਧ ਗਿਆ ਏ, ਸੀ, ਦਾ, ਹਰ-ਹਰ ਰੋਜ਼ ਏ, ਸੀ, ਇੰਨੇ ਵਿਕਦੇ ਨੇ, ਮਤਲਬ ਹਰ ਇੱਕ ਇੱਕ ਬੰਦੇ ਦੇ ਘਰੇ ਏ, ਸੀ, ਏ।
ਇੱਕ-ਇੱਕ ਬੰਦਾ, ਹਰ ਬੰਦੇ ਦਾ ਨੋਰਮਲ 'ਚ ਦੇਖਿਆ ਹੋਏਗਾ, ਹਰ ਘਰ ਵਿੱਚ ਦੋ ਤੇ ਏ, ਸੀ,। ਨੋਰਮਲ ਹੋ ਈ ਗਏ ਨੇ, ਦੋ- ਤਿੰਨ ਤੋਂ ਪਿੱਛੇ ਵੀ ਨੀ। ਦੋਨੋ, ਦੋ ਏ, ਸੀ, 'ਤੇ ਕਿੱਥੇ ਵੀ ਨੀ ਗਏ?
ਐਸੇ ਲਈ ਸਾਡੇ ਏਰੀਏ 'ਚ ਤੇ ਲਾਈਟ ਦਾ ਵੀ ਇੰਨਾ ਇਸ਼ੂ ਰੈਂਦੈ, ਮਤਲਬ ਕੁਛ ਵੀ ਸਹੀ ਨਈ, ਨਾ ਲਾਈਟ
ਸਾਡੇ ਆਪ, ਜਿੰਨਾ ਮੈਂ ਦੱਸ ਰੀ ਆ, ਸਾਡੇ ਲੋਕਾਂ ਦਾ ਹੈਗਾ ਐ। ਸਾਡੇ ਗਲੀ ਵਿੱਚ ਹੈਗੇ ਨੇ, ਘਰ ਹੈਗੇ ਨੇ। ਉਹ ਜਿਸ ਸਾਈਡ ਗਲੀ ਵਿੱਚ ਅਸੀਂ ਰਹਿੰਨੇ ਆ, ਕਿਉਕਿ ਉਸ ਸਾਈਡ ਮਤਬਲ ਪੂਰੇ -ਪੂਰੇ ਦਿਨ ਕਿਤੇਨ ਬੱਤੀ ਘਰਾ 'ਚ ਰੈਂਦੀ। ਠੀਕ ਐ, ਸਾਡੇ ਨਾਲ ਇੱਕ ਗਲੀ ਏ, ਉੱਥੇ ਏ, ਸੀ, ਵਡੰ ਲੈ। ਓੱਥੇ ਕੀ ਤੁਸੀਂ ਜਾ ਕੇ ਦੇਖੋ, ਬੱਤੀ ਨੀ ਜਾਂਦੀ?
ਹਾਂਜੀ-ਹਾਂਜੀ ਸਾਰਾ ਕੁਛ ਐ ਈ ਏ, ਜਦ ਲੋਕ ਹੂੰ-ਹੂੰ। ਜਦ, ਐੰਨੇ ਜਾਦਾ ਹਾਂ- ਹਾਂ, ਹਾਂਜੀ। ਜਦ ਐੰਨੇ ਜ਼ਿਆਦਾ ਏ, ਸੀ, ਚੱਲਨਗੇ 'ਤੇ ਕੀ ਹੋਏਗਾ? ਸਰਕਾਰ-ਸਰਕਾਰ ਨੇ ਕਿੰਨੀ ਬਿਜਲੀ ਪਰ ਪੈਦਾ ਕਰੇਗੀ, ਕਿਉਂਕਿ ਬਿਜਲੀ ਪੈਦਾ ਕਰਨ ਵਿੱਚ ਉਨਾਂ ਨੂੰ, ਓ ਲੱਗਦੀ ਮਿਹਨਤ ਲੱਗਦੀ ਏ ਕਿ ਕੋਈ ਪਾਨੀ ਨਾਲ ਕਦੀ ਕਿਤੇ ਬ ਬਿਜਲੀ ਵੀ ਉਨਾਂ ਦੀ ਇੰਨੀ ਲੱਗਦੀ ਏ, ਕਿਉਂਕਿ ਸਭ ਏ, ਸੀ, ਚਲਾ ਰੇ ਨੇ, 'ਤੇ ਉਨਾਂ ਨੂੰ ਉਹ ਕੀ ਕਦੀ ਉਹ ਕੈਂਦੇ ਨੇ ਸੋਲ -ਸੋਲਰ ਲਗਵਾਓ, ਸੋਲਰ ਲਗਾਵਾਓ। ਬਾਈ, ਹਰ ਚੀਜ਼ ਵਿੱਚ ਇੰਨਾ ਜਾਦਾ ਪੈਸਾ ਲੱਗਦੈ। ਕੀ- ਕੀ ਕਰੀਏ ਹੁਨ? 'ਤੇ ਮੋਸਟਲੀ ਘਰੇ ਸੋਲਰ ਪੈਨਲ ਲੱਗੇ ਹੋਏ ਨੇ। ਸਭ ਨੇ ਅਪਨੇ-ਅਪਨੇ ਏ, ਸੀ, ਲਗਾਏ ਨੇ, ਹਰ ਕਮਰੇ 'ਚ ਅਲੱਗ ਏ, ਸੀ, ਹਰ ਕਮਰੇ 'ਚ ਅਲੱਗ ਏ, ਸੀ,।
ਫੇਰ ਲਗਵਾਨੇ ਚਾਈਦੇ ਨੇ ਭਾਈ, ਮੈਂ ਤਾਂ ਏਅ ਕਵਾਂਗੀ, ਬਾਬਾ ਜੀ। ਭਈਆ, ਲੋਕਾਂ ਨੂੰ ਸਰਕਾਰ ਨੂੰ ਬਸ ਯੇ ਕਰਨ ਕਿ ਪੇੜ ਲਗਵਾ ਦੇਨ, ਜਿੰਨਾ ਜਾਦਾ ਹੋ ਸਕਨ। ਕੀ ਪੋਲਊਸ਼ਨ ਖਤਮ ਹੋਏਗਾ?
ਹਾਂਜੀ, ਓਦੇ ਨਾਲ ਤੇ ਬੋਤ ਜਾਦਾ ਹੂੰ।
ਗੱਡੀਆਂ ਦੀ ਠੀਕ ਏ ਚੱਲਨ, ਮੈਂ ਨੀ ਕੈਂਦੀ ਹੁੰਦੀ ਕਿ ਜੇ ਹੋਰ ਗੱਡੀਆਂ ਨੀ ਚੱਲਨਗੀਆਂ ਤੇ ਲੋਕਾਂ ਦੇ ਕੰਮ ਵੀ ਰੁਕਨਗੇ। ਲੋਕੀ ਭਈਆ ਪਰੇਸ਼ਾਨ ਹੋ ਗਏ ਨ, ਗੱਡੀਆਂ ਦੇ ਚੱਲਨ, ਪਰ ਇਹ ਕਿ ਠੀਕ ਏ, ਲਿਮਿਟ ਦਾ ਪੋਲਿਊਸ਼ਨ, ਬੋਤ ਜੈਸੇ ਗੱਡੀਆਂ ਦਾ ਵੀ ਕਰਕੇ ਬੋਤ ਪੋਲਿਊਸ਼ਨ ਚੱਲ ਰਿਐ ਤੁਸੀਂ ਹੁਣ ਦੇਖਦੇ ਹੋਗੇ ਕਾਰਖਾਨੇ ਜਿਹੜੇ ਹੁੰਦੇ ਨੇ ਉਹਨਾਂ ਦੇ ਬਾਹਰ ਵੀ ਕਾਫੀ ਕੂੜਾ ਕਚਰਾ ਛੱਡ ਦੇਂਦੇ ਨੇ ਲੋਕ।
ਅਰੇ ਲੋਕ ਨਦੀਆਂ ਚ ਵਗਾ ਦਿੰਦੇ ਨੇ ਬੋ ਉੱਥੇ ਜੋ ਤਾਡੇ ਜਾਨਵਰ ਹੁੰਦੇ ਨੇ ਜਿਵੇਂ ਮੱਛਲੀਆਂ ਇਹ ਸਭ ਮਰ ਜਾਂਦੀਆਂ ਨੇ ਇੱਕ ਤੇ ਗਰਮੀ ਕਰਕੇ ਦੂਜਾ ਪੋਲਿਯੂਸ਼ਨ ਕਰਕੇ ਦੂਜਾ ਹਾਰਮਫੁੱਲ ਜਿੰਨੀ ਵੀ ਉਹ ਉਹ ਕੈਮੀਕਲ ਹੁੰਦੇ ਨੇ
ਹਾਂ ਗੰਦਾ ਕੈਮੀਕਲ ਹੋ ਗਿਆ, ਗੰਦਗੀ ਹੋ ਗਈ, ਉਹ ਸਭ ਮਤਲਬ ਕੀ ਕਰਦੇ ਨੇ ਨਦੀਆਂ ਦੇ ਇੱਕ ਸਾਈਡ ਸੁੱਟਦੇ ਨੇ ਉਹ ਕਿਨ ਹਵਾ ਨਾਲ ਸਾਰਾ
ਹਾਂਜੀ ਉਹ ਸਾਰਾ ਸਾਡੇ ਪਾਣੀ ਇਚੀ ਮਿਲ ਜਾਂਦੈ, ਪੀਣ ਵਾਲਾ ਪਾਣੀ ਉਹ ਸਭ ਬਰਬਾਦ ਹੋ ਜਾਂਦੈ।
ਹੋਰ ਅਸੀਂ ਲੋਕ ਵੀ ਬੰਦ ਕਰੇ ਅਪਣਾ ਆਰੋ ਲਗਵਾ ਵੀ ਲੈਂਦੇ ਆਂ ਅਸੀਂ ਇਹ ਨੀ ਕ ਆਰੋ ਆਰੋ ਲ ਆਰੋ ਲੱਗਣ ਤੋਂ ਬਾਅਦ ਵੀ ਹੁਣ ਜਿਨਾ ਘਰ ਨਈ ਵੀ ਹੈਗੇ ਚਲ ਉਹ ਕੀ ਕਰਨ? ਇੰਨਾ ਗੰਦਾ ਪਾਣੀ ਓ
ਜੀ ਹੁਣ ਸਾਰੇ ਲੋਕ ਬੋਰਿੰਗ ਕਰਾਣਗੇ ਤੇ ਪਾਣੀ, ਪਾਣੀ ਦਾ ਲੈਵਲ ਇੰਨਾ ਘੱਟ ਹੋਏਗਾ ਹੁਣ ਸਾਰੇ ਲੋਕੀ ਬੋਰਿੰਗ ਕਰਾਂਦੇ ਰਹਿਣਗੇ ਇਹ ਇੰਨਾ ਸਾਡਾ‌ ਖ਼ਰਚਾ ਈ ਹੋਏਗਾ ਪਾਣੀ ਬਰਬਾਦ ਹੋਏਗਾ।
ਹੈਨਾ
ਮਤਲਬ ਕੌਣ ਸਮਝੇ, ਸਰਕਾਰ ਨੂੰ ਇਹ ਚੀਜ਼ ਸਮਝਨੀ ਚਾਹੀਦੀ
ਠੀਕ ਆ ਭੈਣ ਜੀ, ਫਿਰ ਆਪਾਂ ਕੱਲ੍ਹ ਗੱਲ ਕਰਾਂਗੇ।
ਠੀਕ ਐ ਠੀਕ ਐ ਫਿਰ ਠੀਕ ਹੈ ਫਿਰ